ਲੂਸ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਐ ਵੀਰ ਜੀ।
ਠੀਕ ਹੋ ਵੀਰ ਜੀ।
ਹਾਂਜੀ ਵੀਰ ਜੀ, ਬਹੁਤ ਵਧੀਆ ਜੀ ਤੁਸੀਂ ਦੱਸੋ ਜੀ।
ਹੈਲੋ, ਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ।
ਹਾਂਜੀ, ਬਿਲਕੁਲ ਜੀ।
ਹੋਰ ਕੀ ਕਰਦੇ ਸੀ ਜੀ।
ਹਾਂਜੀ, ਅਸੀਂ ਬੈਠੇ ਸੀਗੇ।
ਅੱਛਾ ਜੀ ਅੱਛਾ ਹੋਰ ਜੀ ਘਰ ਸਭ ਵਧੀਆ ਜੀ ਸਭ ਠੀਕ ਨੇ
ਹਾਂਜੀ, ਬਹੁਤ ਵਧੀਆ ਜੀ, ਤੁਸੀਂ ਦੱਸੋ ਰੋਟੀ ਖਾ ਲਈਏ ਤੁਸੀਂ।
ਹਾਂਜੀ-ਹਾਂਜੀ। ਆਪਾਂ ਤੇ ਜੀ ਪ੍ਰਸ਼ਾਦਾ ਪਾਣੀ ਨ ਛੱਕ ਲਿਆ ਜੀ, ਤੁਸੀਂ ਦੱਸੋ ਜੀ ਰੋਟੀ ਖਾ ਲਈਏ ਤੇ ਜੀ।
ਜੀ ਅਸੀਂ ਸ਼ੱਕ ਲਈ ਜੀ, ਅਸੀਂ ਵੀ ਸ਼ੱਕ ਲਿਆ, ਤੁਸੀਂ ਅੱਜ ਕੀ ਬਣਾਇਆ ਸੀ ਜੀ।
ਅਸੀ ਤੇ ਅੱਜ ਜੀ, ਕੜੀ ਲੈ ਕੇ ਆਏ ਸੀ। ਕੜੀ ਬਣਾਈ ਸੀ। ਲੱਸੀ ਲੈ ਕੇ ਆਈ ਸੀ।
ਬਿਲਕੁਲ ਜੀ, ਉਹ ਤੇ ਬਹੁਤ ਸਵਾਦ ਲੱਗਦੀ। ਉਹ ਤੇ ਬਹੁਤ ਸਵਾਦ ਲੱਗਦੀ ਹੈ ਮੈਨੂੰ ਬਹੁਤ ਫੇਵਰੇਟ ਹੇ ਮੇਰੀ ਹੈਲੋ ਵੀਰ ਜੀ
ਹਾਂਜੀ ਹਾਂਜੀ ਠੀਕ ਜੀ ਕੋਈ ਨੀ ਜੀ ਤੁਸੀਂ ਮੈਨੂੰ ਦੱਸਦੇ ਮੈਂ ਤੁਹਾਡੇ ਵਾਸਤੇ ਲੈ ਆਉਂਦਾ
ਨਹੀਂਾਂ ਜੀ ਬਸ ਅਸੀਂ ਵੈਸੇਤੇ ਤੇ ਤਾਂਹੀ ਸਾਨੂੰ ਮੌਕਾ ਨਹੀਂ ਮਿਲਿਆ ਤਾਂ ਹੀ ਕਰਕੇ ਅਸੀਂ ਹਨੂੰ ਤੁਹਾਨੂੰ ਕਰ ਲਿਆ ਤੇ ਤੁਸੀਂ ਕੰਮ ਕੇ ਕਰਦੇ ਹੋ ਸਕੂਲ ਜਾਣਦੇ ਹੋ
ਹਾਂਜੀ ਹਾਂਜੀ ਜਾਂਦੇ ਹਾਂ ਜੀ
ਹਾਂਜੀ ਸਕੂਲ ਤੇ ਕਿਹੜੀ ਕਸ਼ਾ ਚ ਚੜੇ ਹੋ ਜੀ
ਹਾਂਜੀ
ਮੈਂ ਕਹਿਹਾ ਤੁਸੀਂ ਕਿਹੜੀ ਕਲਾਸ ਵਿੱਚ ਗਏ ਹੋ
ਆਪਾਂ ਜੀ ਪਲੱਸ ਟੂ ਵਿੱਚ ਹੈਗੇ ਆ ਜੀ
ਅਾਂਜੀੀ ਤੇ ਤੁਹਾਡੇ ਭਰਾਪਰੂ ਹੈਗੇ ਜੀ
ਹਾਂਜੀ ਹੈਗੇ ਸੀ ਜੀ ਤੁਸ ਔਰ ਉਹ ਵੀ ਜੀ ਆਪਣਾ ਪੜ੍ਹਾਈਆਂ ਕਰਕੇ ਜੀ ਉਹ ਕੰਮ ਤੇ ਲੱਗੇ ਹੋਏ ਨੇ ਹੁਣ
ਅੱਛਾ ਜੀ ਬਿਲਕੁਲ ਜੀ
ਹਾਂਜੀ ਹਾਂਜੀ ਤੇ ਤੁਸੀਂ ਅੱਜ ਗਏ ਨੀ ਪਾਰਕ ਵੋਕ ਕਰਨ ਤੁਸੀਂ ਰੋਜ਼ ਵੋਕ ਕਰਨ ਜਾਂਦੇ ਹੋ ਵੋਕ ਕਰਨ ਔਰ ਅੱਜ ਗਏ ਨੀ ਤੁਸੀਂ
ਹਾਂਜੀ ਅੱਜ ਜਾਣਾ ਸੀ ਥੋੜੀ ਬਰਸਾਤ ਆ ਰਹੀ ਸੀ ਤੇ ਤਾਂਹੀ ਨਹੀਂੀ ਗਏ ਤਾਂ ਤੁਸੀਂ ਉਹ ਹੈ ਹੀ ਸੀ ਉੱਥੇ ਪਾਰਕ ਨੂੰ ਜੀ ਵੀਰ ਜੀ
ਹਾਂਜੀ
ਤੁਸੀਂ ਪਾਰਕ ਹੋਆਏ ਸੀ ਅਸੀਂ ਤੇ ਨਹੀਂ ਗਏ ਕਿਉਂਕਿ ਅਸੀਂ ਅੱਜ ਬਰਸਾਤ ਆ ਰਹੀ ਸੀ ਤਾਂ ਹੀ ਅਸੀਂ ਗਏ ਨੀ ਪਾਰਕ
ਅੱਛਾ ਜੀ ਅੱਛਾ ਜੀ
ਹਾਂਜੀ ਤੇ ਤੁਸੀਂ ਗਏ ਸੀ
ਹਾਂਜੀ ਹਾਂਜੀ ਆਪਾਂ ਹੋਏ ਸੀ ਜੀ ਹੋਰ ਦੱਸੋ ਜੀ ਬਸ ਜੀ ਅੱਜ ਤੇ ਪਾਰਕ ਦੇ ਅੱਜ ਪਾਰਕ ਦੇ ਬਾਹਰ ਤੇ ਬਹੁਤ ਮੇਲਾ ਲੱਗਿਆ ਹੋਇਆ ਸੀ ਜੀ
ਜੀ ਤੇ ਤੁ ਤੁਸੀਂ ਕੰਮ ਕੀ ਕਰਦੇ ਹੋ
ਆਪਾ ਜੀ ਬਸ ਵੀ ਜੀ ਕਰੀ ਦੀ ਏ ਓਵਰ ਟਾਈਮ ਤੇ ਕੋਈ ਵੀ ਕੰਮ ਮਿਲ ਜੇ ਕਰ ਲੈਂਦੇ ਹਾਂ ਜੀ ਕਈ ਵਾਰ ਫੈਕਟਰੀ ਦਾ ਕਰ ਲੈਂਦੇ ਹਾਂ। ਕਈ ਵਾਰੀ ਦੁਕਾਨ ਦਾ ਦੇਖ ਲਈ ਤਾਂ ਕਈ ਵਾਰ ਦੁਕਾਨ ਤੇ ਚੱਲ ਜਾਂਦੇ ਹਾਂ।
ਕਿਹੜੀ ਜਿਹੀ ਦੁਕਾਨ ਹੈੱਗੀ ਹੈ ਤੁਹਾਡੀ। ਹੈਲੋ ਵੀਰ ਜੀ ਕਿਹੜੀ ਦੁਕਾਨ ਹੈ ਤੁਹਾਡੀ ਕਿਹੜੀ ਦੁਕਾਨ ਏ ਤੁਹਾਡੀ
ਹਾਂ ਆਪਣਾ ਮੈਂ ਤੇ ਜੂਸ ਦੀ ਦੁਕਾਨ ਤੇ ਚੱਲ ਜਾਂਦਾ ਕਈ ਵਾਰੀ ਯਾਰ ਦੋਸਤ ਦੀ ਜੂਸ ਦੀ ਦੁਕਾਨ ਹੈ। ਉੱਧਰ ਉਹਦੇ ਨਾਲ ਥੋੜ੍ਹਾ ਹੱਥ ਵਟਾ ਦਈਦੇ ਆ ਤੇ ਤੁਸੀਂ ਆਪ ਆਪਣੀ ਡਿਟੇਲ ਦੱਸੋ ਤੁਸੀਂ ਕਿਹੜਾ, ਕਿਹੜਾ ਕੰਮ ਕਰ ਲੈਂਦੇ ਹੋ ਕਿਹੜਾ, ਕਿਹੜਾ ਕੰ ਕਿੰਨਾ ਕਿੰਨਾ ਕਰ ਦਿੰਦੇ ਉਹ
ਹਾਂਜੀ ਅਸੀਂ ਤਾਂ ਫਿਲਹਾਲਲੇ ਵਾਲਪੇਪਰ ਦਾ ਕੰਮ ਕਰ ਰਹੇ ਹ ਜੀ ਤੇ ਤੁਸੀਂ ਜੇ ਵੋਲ ਪੇਪਰ ਲਵਾਉਣੇ ਨੇ ਤੇ ਤੁਸੀਂ ਸਾਨੂੰ ਦੱਸਦੇ ਨਾ ਤੁਹਾਡੇ ਦੋਸਤ ਕੋਈ ਇੰਨਾ ਨੇ ਲਵਾਨੇ ਹੋਣ ਵਾਲ ਪੇਪਰ ਰੇਟ ਵੀ ਬਹੁਤ ਵਧੀਆ ਲਾਉਂਦੇ ਹਾਂ ਅਸੀਂ। ਇੱਕ ਵਾਰੀ ਸਾਡੇ ਨਾਲ ਜ਼ਰੂਰ ਮਿਲਣਾ।
ਠੀਕ ਹੈ ਜੀ ਕੋਈ ਨਹੀਂ ਜੀ ਔਰ। ਆਪਣੇ ਵੀ ਉਧਰ ਜੀ ਆਪਣਾ ਪੰਜ ਛੇ ਮਕਾਨ ਬਣੇ ਸੀ ਨਵੇ ਤੇ ਤੁਹਾਨੂੰ ਕਟੈਕਟ ਕਰਾਂਗੇ ਜੀ ਆਪਾਂ ਟਾਈਲਾਂ ਦਾ ਤੇ ਸੋਚ ਨਹੀਂ ਰਹੇ ਸੀ ਜੀ ਵਾਲ ਪੇਪਰ ਦਾ ਹੀ ਸੋਚ ਰਹੇ ਸੀ ਆਪਾਂ ਸੋਚਿਆ ਚਲੋ ਕਰਦਾ ਤੁਹਾਨੂੰ।
ਹਾਂਜੀ।
ਜਿਹੜਾ ਸਸਤਾ ਕੰਮ ਹੋਰ ਜਲਦੀ ਕੰਮ ਹੋ ਜਾਏਗਾ ਵਾਲ ਪੇਪਰ ਲਾ ਕੇ ਤੇ ਫਿਰ। ਤੇ ਆਪਾਂ ਤੁਹਾਨੂੰ ਯਾਦ ਕੀਤਾ ਸੀ ਤੁਹਾਨੂੰ ਫੌਨ ਨੀ ਮਿਲਿਆ ਤੇ ਅੱਜ ਤੁਸੀਂ। ਤੁਸੀਂ ਮਿਲੇ ਹੋ ਤੇ ਕੋਈ ਗੱਲ ਨੀ ਸੀ ਆਪਾਂ ਤੁਹਾਡੇ ਕੋਲ ਹੀ ਲਵਾਵਾਂਗੇ ਜੀ।
ਹਾਂਜੀ ਬਿਲਕੁਲ ਜੀ, ਰੇਟ ਤੇ ਬਹੁਤ ਵਧੀਆ ਸਾਡਾ ਤਾਂ ਹੀ ਕਰਕੇ ਅਸੀਂ ਤੁਹਾਡੇ ਕੋਲ ਪੁੱਛਿਆ ਜੀ। ਤੇ ਤੁਸੀਂ, ਮਤਲਬ ਤੁਹਾਡੀ ਜਿਹੜੀ, ਦੀਵਾਰ ਜੇ। ਚੌੜਾਈ ਔਰ ਮਤਲਬ ਲੰਬਾਈ ਤੁਹਾਡੀ ਦੀੁਵਾਰ ਚ ਕਿਤਨੀ ਹੋਣੀ ਏ ਕਮਰੇ ਜੀ?
ਇਹ ਤਾਂ ਹੀ ਹਜੇ ਆਪਾਂ ਨਾਪੇ ਨੀ ਕਦੀ ਤੁਸੀਂ ਇੱਕ ਵਾਰੀ ਆਓਗੇ ਨਾ ਫਿਰ ਨਾਪ ਲੈਣਾ ਜੀ।
ਠੀਕ ਹੈ ਜਿੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਸੀ ਸਾਡੇ ਨਾ। ਇੱਕ ਫੁਟ, ਫੁੱਟ ਦੇ ਹਿਸਾਬ ਨਾਲ ਅਸੀਂ ਲਿਆਉਨੇ ਆ। ਮਤਲਬ ਕਿ ਸਾਡਾ ਸੱਤਰ ਅੱਸੀ ਰੁਪਏ ਫੁੱਟ ਹੇਗਾ ਜੇ। ਠੀਕ ਹੈ ਨਾ ਅਸੀਂ ਅੱਸੀ ਦੇ ਫੁੱਟ ਦੇ ਹਿਸਾਬ ਨਾਲ ਲਾਉਦੇ ਹਾਂ ਜੇ ਤੁਹਾਨੂੰ ਸਹੀ ਰੇਟ। ਲੱਗਦਾ ਤੇ ਤੁਸੀਂ ਸਾਨੂੰ ਕਟੈਕਟ ਕਰ ਸਕਦੇ ਨਹੀਂ ਤਾਂ ਤੁਸੀਂ ਕੋਈ ਨੀ ਨ ਜੇ ਮਨਾ ਕਰਨਾ ਤੇ ਕੋਈ ਨੀ ਅਸੀਂ ਮਨਾ।
ਅੱਛਾ ਜੀ।
ਹਾਂਜੀ।
ਭਾਜੀ ਅਸੀਂ, ਅੱਸੀ ਰੁਪਏ ਤੇ ਥੋੜੇ ਵੱਧ ਹੀ ਲੱਗਦੇ ਤੁਸੀ ਜਾਇਜ਼ ਰੇਟ। ਕਿੰਨੇ ਤੱਕ ਦਾ ਸਰ ਦੇਵੇ ਜੀ ਵੱਧ ਤੋਂ ਆਪਣਾ ਘੱਟ ਤੋਂ ਘੱਟ।
ਤੁਹਾਡੇ ਕਮਰੇ ਕਿੰਨੇ ਹੈਗੇ ਜੀ?
ਆਪਣੇ ਤਾਂ ਜੀ ਬਸ ਪੰਜ ਰੂਮ ਨੇ ਜੀ ਜ਼ਿਆਦਾ ਰੂਮ ਨੀ ਹੈਗੇ। ਪੰਜ ਰੂਮ ਹੈ ਇੱਕ ਡਰਾਇੰਗ ਰੂਮ ਹੈ ਹੋਰ। ਦੋ, ਦੋ ਕਿਚਨ ਹੈ ਤੇ ਇੱਕ ਹੀ ਆਪਣਾ। ਅ ਬੈਠਕ ਰੂਮ?
ਓਕੇ ਤੇ ਤੁਸੀਂ, ਡਰੋਇੰਗ ਰੂਮ ਤੇ ਲਵਾਣੇ ਨੇ? ਵੋਲ ਪੇਪਰ । ਜੀ ਵੀਰ ਜੀ?
ਹਾਂਜੀ, ਮੈਂ ਲਵਾਣੇ ਤੇ ਸਾਰਿਆਂ ਤੇ ਹੀ ਹੈ। ਆਪਣਾ ਚਾਰ ਪੰਜ ਰੂਮ ਨੇ ਉਹਨਾਂ ਤੇ ਵੀ ਵਾਲਪੇਪਰ। ਲੱਗਣੇ ਨੇ ਤੇ ਔਰ ਜੋ ਮੇਰਾ ਆਪਣਾ ਉਹ ਵਾਲਾ ਰੂਮ ਹੈ ਜਿਦੇ ਬੈਠਕ ਵਾਲਾ ਉਧਰ ਵੀ ਲਗਵਾਣੇ ਹੈ ਤੇ ਦੋ ਰਸੋਈ ਦੇ ਉੱਧਰ ਵੀ ਲਗਵਾਉਣੇ ਹੈ ਅਤੇ ਇੱਕ ਗਲਰੀ ਹੈ ਗਲਰੀ ' ਵੀ ਲਵਾਉਣੇ ਹੈ
ਹਾਂਜੀ ਹਾਂਜੀ ਲੱਗ ਜੂਗਾ ਥੋੜਾ ਟਾਈਮ ਲੱਗੂਗਾ ਤੇ ਤੁਹਾਡੇ ਨਾਪ ਨੂੰੂਪ ਲੈ ਲਾਂਗੇ ਇੱਥੇ ਆ ਕੇ ਤੁਹਾਡੇ ਕਮਰ ਦੇ ਕਿਉਂਕਿ ਤੁਹਾਡੇ ਕਮਰੇ ਬਹੁਤ ਜ਼ਿਆਦਾ ਨੇ ਨਾ। ਪੰਜ ਕਮਰੇ ਨੇ ਇੱਕ ਡਰੋਇੰਗ ਰੂਮ ਤੇ ਤੁਹਾਡੇ ਦੋ ਕਿਚਨ ਨੇ ਜੀ ਤੇ ਤੁਹਾਡਾ ਸਟੋਰ ਰੂਮ ਹੋ ਗਿਆ ਹੋਏਗਾ ਸਟੋਰ ਰੂਮ ਵੀ ਹੋਣਾ ਤੁਹਾਡਾ ਤੇ?
ਹਾਂਜੀ, ਇੱਕ ਗੈਲਰੀ ਹੈ ਇੱਕ ਗੇਮਿੰਗ ਗੇਮਿੰਗ ਰੂਮ ਵੀ ਹੈ। ਹਾਂਜੀ ਤਾਂ ਸੱਚੀ ਗੇਮਿੰਗ ਰੂਮ ਵੀ ਹੈ।
ਹਾਂਜੀ ਉੱਥੇ ਵੀ ਬਹੁਤ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਉੱਥੇ ਥੋੜਾ ਡਿਜ਼ਾਇਨ ਦੇ ਹਿਸਾਬ ਨਾਲ। ਕਰਾਂਗੇ ਨਾ ਅਸੀਂ। ਤਾਂ ਹੀ ਤੁਹਾਨੂੰ ਵਧੀਆ ਲੱਗੂਗਾ। ਉਹ ਸਾਰਾ ਜੇ ਸਾਨੂੰ ਰੇਟ ਵੀ ਸਹੀ ਦਓਗੇ। ਪੈਸੇ ਸਾਨੂੰ ਵਧੀਆ ਦਿਉ ਕੁਛ। ਪਰ ਤੁਹਾਨੂੰ ਤੇ ਲੱਗ ਹੀ ਜਾਊਗਾ ਰੇਟ ਕਿਉਂਕਿ ਤੁਹਾਡੇ ਚ ਕਮਰੇ ਵੀ ਬਹੁਤ ਜ਼ਿਆਦਾ ਨੇ।
ਹਾਂਜੀ ਹਾਂਜੀ ਮੈਂ ਉਹੀ ਕਹਿ ਰਿਹਾ ਸੀ ਜੇ ਤੁਸੀਂ ਥੋੜਾ ਜਹਾ ਰੇਟ ਘੱਟ ਕਰਦੋਗੇ ਨਾ ਤੇ ਫੇਿਰ ਆਪਾਂ ਤੁਹਾਡੇ ਕੋਲੋਂ ਸ਼ਾਇਦ ਕੰਮ ਕਰਾ ਹੀ ਲਈਏ ਜੀ
ਕੋਈ ਨਹੀਂ ਤੁਹਾਨੂੰ ਲੱਗ ਜੂਗਾ ਪੰਜ ਪ੍ਰਸੈਂਟ ਔਫਰ ਲੱਗ ਜੂਗਾ ਤੁਹਾਨੂੰ ਫਾਈਵ ਪ੍ਰਸੈਂਟ
ਪੰਜ ਪਸੈਂਟ ਉਹ ਤੇ ਤੁਹਾਡਾ ਉਹ ਹੋਰ ਨਹੀਂ ਚੱਲਦਾ ਜੀ
ਹਾਂਜੀ ਫਿਲਹਾਲ ਪਿੱਛੇ ਚਲਾਇਆ ਸੀ ਅਸੀਂ ਔਫਰ ਤੇ ਤੁ ਸਾਡੇ ਕੋਲ ਕੋਈ ਆ ਨਹੀਂ ਰਿਹਾ ਸੀ ਤੇ ਤਾਂ ਹੀ ਅਸੀਂ ਬੰਦ ਕਰਤਾ ਸੀ
ਅੱਛਾ ਜੀ ਅੱਛਾ ਜੀ
ਹਾਂਜੀ ਹੁਣ ਤੁਹਾਡਾ ਔਡਰ ਆਇਆ ਤੇ ਹੁਣ ਫਿਲਹਾਲ ਸੋਚ ਲਾਂ ਮ ਜੇ ਔਡਰ ਕਰਨਾ ਤੇ ਕੋਈ ਕਿਉਂਕਿ ਹੱਲੇ ਉਪਰ ਅਸੀਂ ਸੋਚਿਆ ਨੀ ਸੀ ਨਾ ਸਾਨੂੰ ਥੋੜਾ ਪ੍ਰੋਫਿਟ ਘੱਟ ਹੋ ਰਿਹਾ ਸੀ
ਅੱਛਾ ਜੀ
ਹੁਣ ਔਫਰ ਲਗਾਉਣ ਦੀ ਸੋਚ ਰਹੇ ਹਾਂ ਕੋਈ ਮਤਲਬ ਵਧੀਆ ਜਿਆ ਸਕੀਮ ਜੀ ਵੈਸੇ ਤਾਂ ਫਿਲਹਾਲ ਅਸੀਂ ਦੋ ਦਿਨ ਪਹਿਲੇ ਸਕੀਮ ਚਾਲੂ ਕੀਤੀ ਅਸੀਂ ਆਪਣੀ
ਅੱਛਾ ਜੀ ਦੱਸੋ ਜੀ ਦੱਸੋ ਕਿਹੜੀ ਸਕੀਮ ਲਾਈ ਹੈ ਜੀ
ਮਤਲਬ ਕਿ ਸਾਡੇ ਜਿਵੇਂ ਪੰਜ ਇੱਕ ਰੂਮ ਦੇ ਅਸੀਂ ਲੈਂਦੇ ਹ ਜੀ ਜਿਵੇਂ ਹੁਣ ਅਸੀਂ ਕੀ ਕਹਿੰਦੇ ਪੰਜ ਰੂਮ ਤੇ ਜਾਵਣ ਇੱਕ ਇੱਕ ਇੱਕ ਫੁੱਟ ਦੇ ਹਿਸਾਬ ਨਾਲ ਅਸੀਂ ਲੈਂਦੇ ਹਾਂ ਅੱਸੀ ਰੁਪਏ ਮੀਟਰ ਤੁਹਾਨੂੰ ਪੈ ਜਾੇਗਾ ਸੱਠ ਰੁਪਏ ਜੇ ਤੁਸੀਂ ਪੰਜ ਰੂਮ ਕਰਵਾਉਂਦੇ ਉਥੇ ਤਾਈ ਠੀਕ ਹੈ ਨਾ
ਹਾਂਜੀ
ਉਥੇ ਤੁਹਾਡੇ ਬੈਡਰੂਮ ਵੀ ਹੁਣ ਪੰਜ ਬੈਡਰੂਮ ਹੋ ਗਏ ਕਿਚਨ ਵੇਸ ਇਸ ਕਾਰਨ ਤੁਹਾਨੂੰ
ਇੱਕ ਵਾਰੀ ਇੱਕ ਵਾਰੀ ਮੈਨੂੰ ਦੁਬਾਰਾ ਸਮਝਾ ਸਕਦੇ ਹੋ ਤੁਸੀਂ ਆਪਣਾ ਜਿਹੜਾ ਦੋ ਦਿਨ ਤਿੰਨ ਪਹਿੱਲਲੀ ਜਿਹੜਾ ਆਪਣਾ ਜੋ ਵੀ ਔਫਰ ਤੁਸੀਂ ਛੱਡਿਆ ਸੀਗਾ ਇੱਕ ਵਾਰੀ ਦੁਬਾਰਾ ਸਮਝਾ ਦੋ
ਕੋਈ ਨੀ ਅਸੀਂ ਬਾਅਦ ਹੀ ਤੁਹਾਨੂੰ ਸਮਝਾ ਦਾਂਗੇ ਤੇ ਬਾਕੀ ਹੁਣ ਵੇਖਣੇ ਆਾਂ ਤੁਹਾਨੂੰ ਹੁਣ ਪੈਸੇ ਤੁਹਾਡੇ ਕੋਲ ਆ ਜਾਂਗੇ ਠੀਕ ਹੈ ਨਾ ਹੁਣ ਚੰਗਾ ਬਾਅਦਿਸ਼ ਕਰਨੇ ਆ ਕੋਲ ਬਸ ਤੁਹਾਨੂੰ ਮੈਂ ਨੰਬਰ ਦੇ ਦਾਂਗਾ ਠੀਕ ਹੈ ਨਾ ਚੰਗਾ ਜੀ
ਹਾਂਜੀ ਹਾਂਜੀ